ਸ਼ਿਆਲ ਜੀ ਕਿਵੇਂ ਹੋ।
ਬਸ ਵਧੀਆ, ਵਧੀਆ ਆਪ ਸੁਣਾਓ।
ਕੀ ਕਰ ਰਹੇ ਸੀ।
ਕੁਛ ਵੀ ਨਹੀਂ ਅ ਬ ਪਤਾ। ਕੁੱਛ ਖਾਓ ਜਾਂ ਨਾ ਖਾਓ ਫਿਟਨੈਸ ਅੱਜ, ਕੱਲ ਕੋਈ ਹੈ ਹੀ ਨਹੀਂ ਫਿਟਨ ਜਿੰਨੀਆਂ ਮਰਜ਼ੀਆਂ ਅੱਜ, ਕੱਲ ਤੁਸੀਂ ਦੇਖੋ ਦਵਾਈਆਂ ਵਿੱਚ ਚੱਲ ਰਹੀਆਂ ਇੰਸਟਾਗ੍ਰਾਮ ਤੇ ਕਿਤੀਆਂ ਦਵਾਈਆਂ ਦੀ ਆਉਂਦੀ ਹੈ। ਬਲਾਂ ਵਗੈਰਾ ਹੁੰਂਦੀਆਂ ਨੇ ਫ ਸਾਰੀ ਬੇਕਾਰ ਹੈਗੀ। ਆ ਕੋ ਨਾ ਕੁੱਝ ਫਿਟਨੈਸ ਵਗੈਰਾ ਇਨਸਾਨ ਹੋਈ ਨੀ ਪੈਂਦਾ ਦਵਾਈਆਂ ਹੋਰ ਮੰਗਵਾ ਲ ਮਹਿੰਗੀਆਂ, । ਮਹਿੰਗੀਆਂ
ਦਵਾਈਆਂ ਨਾਲੋਂ ਜ਼ਿਆਦਾ ਹੀ ਆਪਾਂ ਨੂੰ ਵੈਸੇ ਫਿਟਨੈਸ ਖਾਣੇ ਵਗੈਰੇ ਚ ਵੀ ਵਧੀਆ ਮਿਲਦੀ ਆ।
ਜੀ ਉਹ ਤਾਂ ਹੈ। ਪਰ ਪਤਾ ਕੀ ਅੱਜ, ਕੱਲ ਨਾ ਲੋਕ ਹੈਲਥੀ ਹੁੰਦੇ ਜਾ ਰਹੇ ਨੇ ਹਨਾ ਇਤਨਾ ਹੋ। ਅੱਜ ਉਹਨਾਂ ਦਾ ਖੁਰਾਕ ਵਗੈਰਾ ਘੱਟ ਕਰਦੇ ਕਿ ਅਸੀਂ ਮੋਟੇ ਨਾ ਹੋ ਜਾਏ ਬਟ ਫੇਿਰ ਵੀ ਉਹ ਮੋਟੇ ਹੋ ਹੀ ਜਾਂਦੇ ਆ।
ਹਾਂਜੀ ਸਹੀ ਗੱਲ ਆ ਜੋ ਮੋਟੇ ਆ ਜੀ ਉਹ ਪਤਲੇ ਹੋਣ ਦੀ ਕੋਸ਼ਿਸ਼
ਬਿਲਕੁਲ ਜੀ ਬਿਲਕੁਲ ਜੀ ਬਿਲਕੁਲ। ਉਹ ਤਾਂ ਹੈ ਹੀ ਹੈ ।ਹੋਰ ਸੁਣਾਓ ਤੁਹਾਨੂੰ ਫਿਟਨਸ ਸਾਨੂੰ ਮਤਲਬ ਕੀ ਕਰਨਾ ਚਾਹੀਦਾ ਜਿਵੇਂ ਆਪਣੇ ਹੈਲਥ ਹੈਲਥੀ ਰਹੀਏ ਵਗੈਰਾ ਮਤਲਬ ਇੱਕ ਨੇ ਮੋਟੇ ਵੀ ਨਾ ਹੋਈਏ ਇਤੇ ਪਤਲੇ ਵੀ ਨਾ ਹੋਈਏ
ਹਾਂਜੀ ।ਇੱਕ ਵਾਰ ਤੋਂ ਸੈਟ ਬਸ ਜਿੰਮ ਜਾਣ ਦੀ ਤਿਆਰੀ ਕਰ ਰਹੇ ਸੀ।
ਹਾਂ ਜੋ ਜਿੰਮ ਜਾ ਸਕਦਾ ਉਹ ਤਾਂ ਠੀਕ ਰਹਿੰਦਾ ਆ। ਫਿਟਨੈਸ ਉਹ ਅੱਛਾ ਰਹਿੰਦਾ ਆ। ਮੋਟਾ ਵੀ ਨਹੀਂੀ ਹੋ ਪਾਉਂਦਾ ਤੇ ਪਤਲਾ ਵੀ ਨਹੀਂੀ ਹੋ ਪਾਉਂਦਾ ਉਹ ਆਪਣਾ ਬਿਲਕੁਲ ਸਹੀ ਰਹਿੰਦਾ। ਫਿੱਟ ਰਹਿੰਦਾ ਆ ਪਰ ਜਿਹੜੀਆਂ ਅੱਜ ਕੱਲ੍ਹ ਦੀ ਜਿਹੜੀ ਫੀਮੇਲਸ ਹੈਗੀਆਂ ਜਿਹੜੇ ਘਰ ਸੰਭਾਲਦੀਆਂ ਨੇ ਉਹ ਬਿਨਾਂ ਜਹਾ ਤੋਂ ਹੈਲਥ ਹੁੰਦੀ ਜਾ ਰਹੀਆਂ ਨੇ ਤੁਸੀਂ ਦੇੇਖ ਹੀ ਰ ਹੋਗੇ
ਸ਼ਾਮੀ ਖਾਣਾ ਖਾ ਕੇ ਤੁਸੀਂ ਉਹ ਕਿਇਆ ਕਰੀਣਾ
ਅਕਾ ਆਊਟ
ਹਾਂਜੀ।
ਬਹੁਤ ਆਊਟ ਕਹਿ ਰਹੇ ਹੋ।
ਨਹੀਂ ਹੋ ਸਾਰੇ ਸ਼ੈਰ ਕਰਨ ਜਾਂਦੇ ਆ ਜੇ ਉਹ ਉਹਦੇ ਨਾਲ ਵੀ ਖਾਣਾ ਖਾ ਕੇ
ਬਿਲਕੁਲ ਜੀ ਬਿਲਕੁਲ ਆਪਾਂ ਤੇ ਕਰਦੇ ਹਾਂ ਆਪਾਂ ਸਵੇਰੇ ਨੀ ਕਰ ਪਾਉਂਦੇ ਸਵੇਰੇ ਵੱਲ ਪਤਾ ਘਰ ਦੇ ਕੰਮ ਬੜੇ ਹੋ ਜਾਂਦੇ ਆ। ਫੀਮੇਲ ਲੇਡੀਜ਼ ਨੂੰ ਉਹਨਾਂ ਚ ਉਹਨਾਂ ਦੀ ਚੰਗੀ ਭਲੀ ਇੱਕ ਤ ਹੋ ਜਾਂਦੀ ਹੈ ਉਸ ਤੋਂ ਬਾਅਦ ਦੁਪਹਿਰੇ ਸਬਜ਼ੀ ਰੋਟੀ ਬਣਾਓ ਗਰਮੀ ਹੋ ਜਾਂਦੀ ਹੈ ਫ ਉਹ ਮਨ ਕਰੇ ਚੱਲ ਝੱਟ ਸੋ ਜਾਈਏ
ਹਾਂਜੀ-ਹਜੀ
ਸ਼ਾਮਾਂ ਨੂੰ ਉੱਠਦੇ ਹਾਂ ਜੀ ਬਿਲਕੁਲ ਫਰ ਸ਼ਾਮਾਂ ਨੂੰ ਆਪਾਂ ਉ ਦੇ ਫਿਰ ਸ਼ਾਮਾਂ ਨੂੰ ਅਸੀਂ ਚਾਹ ਤੇ ਬਿਲਕੁਲ ਛੱਡੀ ਗਏ ਮੈਂ ਸ ਦੱਸਾਂ ਫਿਟਨੈਸ ਕਰਕੇ ਮੈਂ ਚਾਹ ਸਵੇਰੇ ਪੀਂਦੀ ਆ ਖਾਲੀ ਉਹ ਵੀ ਇਰਾਨੀ ਚਾਹ ਪੀਂਦੀ ਆ ਆਪਾਂ ਚਾਹ ਪੀਂਦੇ ਨੀ ਆ ਕਿਸੇ ਲੇ ਫਰੂਟ ਵਗੈਰਾ ਕੱਨ ਲਿਆ ਤੇ ਰਾਤ ਰੋਟੀ ਖਾਣ ਤੋਂ ਬਾਅਦ ਨਾ ਕਈ ਲੋਕੀ ਕਹਿੰਦੇ ਕਿ ਦਾਲਚੀਨੀ ਵਾਲਾ ਪਾਣੀ ਪੀਓ
ਹਾਂਜੀੀ ਇਹ ਵੀ ਵਧੀਆ ਹੁੰਦਾ ਵੈਸੇ
ਕਹ ਪਰ ਮੈਨੂੰ ਲੱਗਦਾ ਨੀ ਹੈ ਕਿਉਂਕਿ ਮੈਂ ਬਹੁਤ ਚਿਰ ਟਰਾਈ ਕੀਤੀਆਂ ਆ ਮੈਂ ਸਵੇਰੇ ਖਾਲੀ ਪੇਟ ਜਵਾੈਨ ਦਾ ਪਾਣੀ ਟਰਾਈ ਕੀਤਾ ਆ ਜੀਰੇ ਦਾ ਵੀ ਕੀਤਾ ਆ ਨਿੰਬੂ ਵਾਲਾ ਵੀ ਕੀਤਾ ਆ
ਹਾਂਜੀ ਜਵੈਣ ਵਾਲਾ ਪਾਣੀ ਤਾਂ ਮੈਂ ਵੀ ਬਹੁਤ ਸੁਣਿਆ
ਹਮ
ਹ
ਪੈਂਦਾ ਇਤਨਾ ਫਰਕ ਨੀ ਪੈਂਦਾ ਹੈ ਮੈਂ ਦੋ ਤਿੰਨ ਮਹੀਨੇ ਪੀ ਕੇ ਦੇਖ ਲਿਆ ਮੈਨੂੰ ਕੋਈ ਫਰਕ ਨੀ ਲੱਗਾ ਹੈਗਾ
ਅੱਛਾ ਜੀ ਫਿਰ ਹੋਰ ਕੁਝ ਜੋ ਬੋਲ ਰਿਹਾ ਟਰਾਈ ਕਰਤੇ ਜਾਓ
ਹਾਂਜੀ ਉਹ ਤੇ ਹੈ ਬੱਸੋ ਅਸੀਂ ਟਰਾਈ ਕਰਦੇ ਹਾਂ ਥੋੜੇ ਬਹੁਤ ਸ਼ਾਮਾਂ ਨੂੰ ਵਰਕਆਊਟ ਵਗੈਰਾ ਕਰ ਲਈਦੀ ਹੈ ਥੋੜ੍ਹ ਸਰਸਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹ ਹੋਈ ਨੀ ਪੰਜ ਦਸ ਮਿੰਟ ਧੁੱਪਾਂ ਚ ਹੀ ਬੰਦਾ ਥੱਕ ਜਾਂਦਾ ਆ
ਹਾਂਜੀ-ਹਾਂਜੀ ਉਹਤਾ ਹੈ
ਮਿਨੀਮਮ ਦਸ ਮਿੰਟ ਮੈਂ ਕਰ ਪਾਂਦੇ ਆਂ ਇੱਕ ਤਾਂ ਫਿਰ ਬੰਦਾ ਚਲ ਥੱਕ ਗਿਆ ਫਿਰ ਹੁਣ ਕਿੰਨੀ ਕਰੀਏ ਦਸ ਮਿੰਟ ਹੀ ਕਾਫੀ ਇੱਕ ਪੰਦਰਾਂ ਮਿੰਟ ਕਰ ਲਾਂਗੇ
ਵਧੀਆ ਹੋਏਗੀ ਬੰਦਾ ਵਧੀਆ ਲੱਗਦਾ
ਬਿਲਕੁਲ ਡਰੈਸਾਂ ਚੰਗੀਆਂ ਲੱਗਦੀਆਂ ਆ ਹੈਨਾ ਪਾਈ ਦੀਆਂ
ਹਾਂਜੀ-ਹਾਂਜੀ
ਉਹ ਤਾਂ ਜ ਹੁੰਦਾ ਫੀਮੇਲ ਤੋਂ ਕਿ ਹਾਂ ਅਸੀਂ ਫਿਟ ਰਹੀਏ ਤੁਹਾਨੂੰ ਅੱਛੇ ਲੱਗਣ ਪਾਈ ਫੰਕਸ਼ਨ ਵਗੈਰਾ ਚੰਗੀਆਂ ਲੱਗਦੀਆਂ ਡਰੈਸਾਂ ਪਾਈ ਦੀਆਂ
ਹਾਂਜੀ-ਹਾਂਜੀ
ਕੇ
ਜੋ ਫੇਿਰ ਕਈ ਬੜੇ ਮੋਟੇ ਹੁੰਦੇ ਆ ਫਿਰ ਐਂ ਨਾ ਹੀ ਸੋਹਣੇ ਲੱਗਦੇ ਆ ਤੇ
ਬਿਲਕੁਲ-ਬਿਲਕੁਲ-ਬਿਲਕੁਲ ਜੀ ਬਿਲਕੁਲ ਜਿਮੱ ਵੀ ਜਇੰਨ ਕਰਨਾ ਚਾਹੀਦਾ ਆ ਮੈਂ ਕਹਿੰ ਹਾਂ ਜਿੰਮ ਤੋਂ ਵਧੀਆ ਘਰ ਆਪਣਾ ਬੰ ਐਕਸਰਸਾਈਜ ਕਰ ਲ ਉਹ ਬੈਸਟ ਹੁੰਦੀ ਆ
ਹਾਂਜੀ-ਹਾਂਜੀ ਐਕਸਰਸਾਈਜ਼ ਵੀ ਕਰਦੇ ਰਹਿਣਾ ਚਾਹੀਦਾ ਇਹਦੇ ਨਾਲ ਵੀ ਬਹੁਤ ਆਪਾਂ ਨੂੰ
ਫਰਕ ਪੈਂਦਾ ਆ ਪਰ ਬੜਾ ਟਾਈਮ ਲੱਗਿਆ ਫ਼ਰਕ ਪੈਂਦਾ ਪਰ ਫਰਕ ਪੈਂਦਾ ਆ
ਹੱਜੀ ਸਵੇਰੇ-ਸਵੇਰੇ ਕਰਿਆ ਕਰੋ ਨਾ ਸਵੇਰੇ ਸਵੇਰੇ ਵਧੀਆ ਫੈਕਟ ਪੈਂਦਾ ਵਾ
ਫਵੇ ਹੁਣ ਤੁਹਾਨੂੰ ਪਤਾ ਹੀ ਫੀਮੇਲਸ ਨੂੰ ਕਿੰਨੇ ਕੰਮ ਹੋ ਜਾਂਦੇ ਆ
ਹਾਂਜੀ ਉਹ ਤਾਂ ਫਿਰ
ਜੀ-ਜੀ ਉਹ ਤਾਂ ਹੈ ਹੀ ਹੈ ਹੋਰ ਆਪ ਸੁਣਾਓ ਆਪਦੀ ਉੱਧਰ ਗਰਮੀ ਕਿਵੇਂ ਪੈ ਰਹੀ ਹੈ
ਗਰਮੀ ਤਾਂ ਬਹੁਤ ਜ਼ਿਆਦਾ ਹੈ
ਬੜੀ ਗਰਮੀ ਹੈਗੀ ਹੈ ਕੁਝ ਕਹਿ ਨੀ ਸਕਦੇ ਆਂ ਇਤਨੀ ਗਰਮੀ ਡ ਰਾਤੀ ਮੀਂਹ ਪਿਆ ਸਾਈ ਰਾਤ ਮੀਂਹ ਪਿਆ ਬੱਦਲ ਲਿਸ਼ਕਿਆ ਨਾ ਬਿਜਲੀ ਬ ਹਨੇਰੀ ਨੂਹਰੀ
ਫਿਰ ਤ ਮੌਸਮ-ਮੌਸਮ ਵਧੀਆ ਹੋਏਗਾ ਜੀ
ਜੀ ਮੌਸਮ ਕਿੱਥੇ ਵਧੀਆ ਆ ਰਾਤ
ਹਾਂ
ਰਾਤੀ ਬੱਦਲ ਪਿਆ ਬਿਜਲੀ ਲਿਸ਼ਕੀ ਹੈ ਤੇ ਸਵੇਰੇ ਫੇਰੇ ਧੁੱਪ ਨਿਕਲ ਆਈ ਹੈ। ਅੱਛਾ ਖ
ਫਿਰ ਗਰਮੀ ਹੋ ਗਈ
ਜੀ ਸੇਮ ਗਰਮੀ ਹੋ ਗਈ ਮੈਂ ਕੱਪੜੇ ਕੁਪੜੇ ਧੋਤੇ ਮੈਂ ਚੱਲ ਬੱਦਲ ਹੈਗੇ ਕੱਪੜੇ ਕੁੱਪੜੇ ਧੋਤੇ ਮੈਂ ਤੇ ਕੱਪੜੇ ਧੋ ਕੇ ਤੇ ਜਿਵੇਂ ਵੇਖਿਆ ਫੇਰ ਬੱਦਲ ਹੋ ਗਏ ਮੈਂ ਫਾਇਦਾ ਕੀ ਹੈ ਮੇਰੇ ਕੱਪੜੇ ਸੁੱਕਣੇ ਵੀ ਨੀ ਹੈਗੇ ਹੁਣ ਤਾਂ
ਹਾਂਜੀ।
ਫੇਰ ਵੀ ਮੈਂ ਚ ਪਾ ਤੇ ਮੈਂ ਕਿਹਾ ਚੱਲ ਛੱਤ ਤੇ ਡਰਾਰ ਹੋ ਜਾ ਆ ਥੋੜੀ ਬਹੁਤ ਹਵਾ ਹੀ ਲੱਗ ਜਾਏਗੀ।
ਹਾਂਜੀ ਹਾਂਜੀ।
ਇਸ ਕਰਕੇ ਹੁਣ ਦੇਖੋ ਬੱਦਲ ਹੁਣ ਬਣਦਾ ਹੈ ਕੀ ਹੁੰਦਾ ਕੀ ਨ ਨਹੀਂ ਹੁੰਦਾ ਹੋਰ ਤੇ ਦੁਪਹਿਰੇ ਕੀ ਪੀਂਦੇ ਹੋ ਡਰਿੰਕ ਵਿੱਚ ਜਿਵੇਂ ਕਿ ਨਿੰਬੂ ਪਾਣੀ ਹੋ ਗਿਆ ਜਾਂ ਕੀ ਹੋ ਗਿਆ
ਬਸ ਨਿੰਬੂ ਪਾਣੀ ਪੀ ਲਈ ਦੇਈ ਦਾ
ਨਿੰਬੂ ਪਾਣੀ ਪੀਂਦੇ ਹੈਗੇ ਆ ਅੱਛੀ ਗੱਲ ਹੈ।
ਰਨਿੰਗ ਵਗੈਰਾ ਫਿਰ ਕਰ ਲਈ ਦੀ ਆ ਹਾਂਜੀ।
ਤੇ ਆਪਣੀ ਅੱਛੀ ਹੀ ਹੁੰਦੀ ਹੈ ਨਾ ਫਿਟਨ ਵਗੈਰਾ ਕਿਉਂਕ ਅੱ ਕੱਲ ਕੋਈ ਵੀ ਚੀਜ਼ ਖਾ ਖ ਪਾਣੀ ਪੀ ਲੋ ਪਾਣੀ ਪੀ ਪੀ ਕੇ ਬੰਦਾ ਢਿੱਡ ਫੁਲ ਜਾਂਦਾ ਆ ਢਿੱਡ ਆਫਰ ਜਾਂਦਾ ਆ ਗਰਮੀ ਏਡੀ ਹੈ।
ਹਾਂਜੀ ਹਾਂਜੀ। ਫਿਟਨੈਸ ਨਾਲ ਹੀ ਹੈ ਜੀ ਅੱਜ ਕੱਲ੍ਹ ਬਸ ਵਧੀਆ ਜੀ।
ਹੋਰ ਸਾਡੇ ਓਧਰ ਮੌਸਮ ਕਿਹੋ ਜਿਹਾ ਰਿਹਾ ਆ
ਮੌਸਮ ਤਾਂ ਜੀ ਕੇਰਾ ਦਾ ਵਧੀਆ ਹੋ ਰਿਹਾ ਬਾਕੀ ਦੁਪਹਿਰੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ।
ਜ ਹੋਰ ਮੀਹ ਵਗੈਰਾ ਆਇਆ ਨਹੀਂ ਓਧਰ
ਹਾਂਜੀ ਬਾਹਰ ਨਿਕਲ ਨੂੰ ਵੀ ਨ ਜੀਅ ਕਰਦਾ।
ਬਿਲਕੁਲ ਜੀ ਬਿਲਕੁਲ ਐ ਤਾਂਾ ਹੈ ਹੀ ਆ
ਅੱ
ਕਿਧਰੇ ਜਾਨ ਨੂੰ ਜੀ ਨੀ ਕਰਦਾ ਬੰਦਾ ਬੈਠਾ ਰ ਬਸ ਨਾ ਕੋਈ ਕੰਮ ਨੀ ਤੇ ਨਾ ਕੁਛ
ਹਾਂਜੀ ਹਾਂਜੀ।
ਪਰ ਫੇਰ ਵੀ ਏਸੀ ਤੋਂ ਨਿਕਲਣਾ ਪੈ ਜਾਂਦਾ ਬਾਹਰ ਕਿਸੇ ਨਾ ਕਿਸੇ ਕੰਮ ਵਾਸਤੇ। ਹਾਂਜੀ ਨਾ ਏਸੀ ਦੇ ਵਿੱਚ ਹਾਂ ਕੀ ਕਰਨ ਦਿਆ ਆ ਬਈ ਹੁਣ ਉਠੋ ਸੋ ਪੁੱਤ ਕੰਮ ਕਰੋ ਘਰ ਤੱਕ ਬਾਓਗੇ ਅਸੀਂ
ਜੇ ਸਾਰਾ ਦਿਨ ਬੈਠੀ ਰਵਾਂਗੇ ਜੀ ਫੇਰ ਵੀ ਫਿਲਾਵਟ ਆਉਂਦੀ ਆ ਫਿਰ ਵੀਦੀ ਆਪਣੀ
ਜੀ ਬਿਲਕੁਲ ਜ ਬਿਲਕੁ ਹਾਂਜੀ ਹਾਂਜੀ ਤਾਂ ਹੈ ਹੈ ਹੋਰ ਰਾਤ ਦੀ ਰੋਟੀ ਤਿਆਰੀਆਂ ਹੋ ਗਈਆਂ ਅੱਧੇ ਨਾਲ
ਹਾਂਜੀ ਜੇਕਰ ਆਪਾਂ ਖਾਰ ਖਾਈ ਆਵਾਂਗੇ ਬੈਠੇ ਰਵਾਂਗੇ ਵਿਹਲੇ ਫਿਰ ਤਾਂ ਫਲਾਵਟ ਹੋਏਗੀ।
ਬਿਲਕੁਲ ਮ ਮੈਂ ਕਰਕੇ ਤਾਂ ਵੀ ਅੱਜ ਕੱਲ੍ਹ ਲੋਕਾਂ ਦੀ ਸਿਹਤ ਮੈ ਦੇਖੋ ਸ ਦਿਹਾੜੀ ਮੈਂ ਕੰਮ ਕਰਦੀ ਟਾਈਮ ਤਾਂ ਵੀ ਮੈਂ ਮੈਨੂੰ ਲੱਗਦਾ ਕਿ ਮੈਂ ਹੈਲਥੀ ਹਾਂ ਹੁਣਦਾ ਜ ਹੈ ਬੰਦਾ ਫਿਟ ਰਹੇ ਨਾ ਅੱਛਾ ਰਹੇ ਮੈਂ ਖੰਡ ਬਿਲਕੁਲ ਘੱਟ ਮੈਂ ਆਪ ਆਪਣੇ ਚਾਹ ਬਣਾਉਦੀ ਨੀ ਆ ਹਾਂਜੀ ਮੈਂ ਖੰਡ ਬੰਦ ਰੱਖ
ਹੋਰ ਸੁਣਾਓ ਜੀ ਹੋਰ ਘਰ ਪਰਿਵਾਰ ਸਾਰੇ ਵਧੀਆ ਕਿਧਰੇ ਬਸ ਹਾਂਜੀ ਸਾਰੇ ਵਧੀਆ ਕਿਧਰੇ ਗਏ ਨੀ ਘੁੰਮਣ
ਹਾਂਜੀ ਪਲੈਨ ਬਣਾ ਤਾਂ ਰਹੇ ਸੀਗੇ ਪਰ ਦੇਖੋ ਕੀ ਬਣ ਦਾ
ਹਾਂਜੀ ਉਹ ਤਾਂ ਹੈਗੀ ਆ
ਹਾਂਜੀ।
ਤੁਹਾਡਾ ਬਣਿਆ ਸੀਗਾ ਪਲੈਨ ਅਸੀਂ ਘੁੰਮਿਆ ਆਏ ਸੀ ਅਸੀਂ ਫਰਵਰੀ ਚ ਗਏ ਸੀਗੇ ਘੁੰਮ ਕੇ ਆ ਗਿਆ ਸੀ ਮੈਂ ਹੁਣ ਬੱਚੇ ਦੇ ਸਕੂਲ ਖੁੱਲ ਜਾਣੇ ਆ ਹੋਰ ਇੱਕ ਦੋ ਦਿਨ ਤੱਕ ਮੈਂ ਆਪਣੇ ਬੱਚੇ ਸਕੂਲ ਦੀਆਂ ਤਿਆਰੀਆਂ ਹੋ ਜਾਂਣਆਂ ਨੇ ਤੇ ਸਕੂਲ ਭੇਜੋ ਫੇਿਰ ਰੋਟੀ-ਰੋਟੀ ਖਾ ਕੇ ਫਿਰ ਸੋ ਜਾਂਦੀ ਕਈ ਵਾਰੀ ਹੁੰਦਾ ਕਿ ਮ ਰੋਟੀ ਖਾ ਸੋ ਜਾਂਦੇ ਆ
ਹਾਂਜੀ।
ਪੈਂਦੀ ਹੈ ਗਰਮੀ ਵੀ ਇੰਨੀ ਹੈ ਨਾ ਫੇਿਰ ਅ ਅਗਲਾ ਇਨਸਾਨ ਕੀ ਕਰੇ
ਹਾਂਜੀ ਗਰਮੀ ਤਾਂ ਬਹੁਤ ਜ਼ਿਆਦਾ ਆ
ਨਿੱਕੇ ਬੱਚਿਆਂ ਨੂੰ ਜ਼ਿਆਦਾ ਤੁਹਾਨੂੰ ਪਤਾ ਗਰਮੀ ਲੱਗ ਹੈਗੀ ਹੈ ਵਿਚਾਰੇ ਸਕੂਲੋਂ ਆਉਂਦੇ ਆ ਥੱਕੇ ਤੇ ਕੱਪੜੇ ਵੀ ਇਹਨਾਂ ਦੇ ਕੱਪੜੇ ਦਾ ਮਟੀਰੀਅਲ ਵੀ ਇਹੋ ਜਿਹਾ ਹੈਗਾ ਹੈ ਨਾ ਕਿ ਮਤਲਬ ਬੱਚਿਆਂ ਨੂੰ ਖਾਂਦਾ ਹੈ ਕੱਪੜਾ ਗਰਮੀ ਦਾ ਸਕੂਲ ਜਿਹੜੀ ਵਰਦੀ ਹੁੰਦੀ ਹੈ
ਹਾਂਜੀ-ਹਾਂਜੀ ਉਹ ਕੱਪੜਾ ਕੁਝ ਹੋਰ ਤਰ੍ਹਾਂ ਦਾ ਹੁੰਦਾ ਵਾ
ਜੀ ਬਿਲਕੁਲ ਉਹ ਬੱਚਿਆਂ ਨੂੰ ਖਾ ਜਾਂਦਾ ਹੈ ਫਿਰ ਬੱਚੇ ਆ ਕਹਿੰਦੇ ਮੰਮਾ ਸਾਡੇੱ ਪਰੇ ਲਓ ਸਾਨੂੰ ਪਾਣੀ ਪੀ ਸੌਣ ਲੱਗ ਹ ਥੱਕ ਜਾਂਦੇ ਹਾਂਜੀ ਬਿਲਕੁਲ ਜੀ ਬਿਲਕੁਲ ਛੱਡਦੇ ਨੀ ਹੈਗੇ ਆ ਫੋਨ
ਆਾਂ
ਦੱਸਦੇ ਹੀ ਨੀ ਹੈਗਾ ਕਿੱਦਾ ਫੋਨ ਆਇਆ ਕਿੱਦਾ ਫੋਨ ਨੀ ਆਇਆ ਆਪਾਂ ਫੋਨ ਖੋਵਾਂਗੇ ਤੇ ਫੇਿਰ ਦੇਖ ਦੇਖਾਂਗੇ ਅੱਛਾ ਫੋਨ ਆਇਦਾ ਫਿਰ ਆਪਾਂ ਕਾਲ ਕਰਦੇ ਹਾਂ ਬੈਕ ਫੜਾਂਦੇ ਨੀ ਹੈਗੇ ਹੱਥ'ਚ ਫੋਨ।
ਹਾਂਜੀ, ਫਿਰ ਰੌਲਾ ਵੀ ਬਹੁਤ ਪਾਉਂਦੇ ਹੋਣੇ ਹੈ, ਕਿ ਨਹੀਂ ਪਾਓਣ ਦੇਣਾ ਯਾਰ
ਬਿਲਕੁਲ ਜੀ, ਬਿਲਕੁਲ। ਆਹੀ ਕਰਦੇ ਹੈਗੇ ਆ। ਰੋਲਾ ਇੰਨਾ ਪਾਂਦੇ ''ਮੰਮਾ ਹੁਣ ਤੇ, ਦੇਦੋ ਫੋਨ ਦੇਖਣ ਨੂੰ, ਇੱਕ ਦਿਨ ਉਹ ਮੇਰੀ ਬੇਬੀ ਨੇ ਫੋਨ ਨੀ ਲਿਆ ਮੇ ਛੋਟ ਕੀ, ਹੈ, ਨਾ। ਉਹਨੇ ਫੋਨ ਨੀ ਲਿਆ ਹੈਗਾ, ਮੈਂ ਦਿੱਤਾ ਨੀ ਮਤਲਬ ਬੱਚਿਆਂ ਨੂੰ ਫੋਨ ਦੇਖਣ ਨਾ ਅੱਖਾਂ ਤੇ, ਜ਼ੋਰ ਪੈਂਦਾ ਆ ਠੀਕ ਹੈ ਨਾ ਅੱਖਾਂ ਜੀ।ਤੇ, ਦੇਣਾ ਵੀ ਨੀ ਚਾਹੀਦਾ। ਤੇ ਰੋਣ ਲੱਗ ਗਏ, ਸ਼ਾਮੀ ਕਹਿੰਦੀ ਅੱਛਾ ਮੰਮਾ ਤੁਸੀਂ ਮੈਨੂੰ ਫੋਨ ਨੀ ਦਿੱਤਾ, ਸਾਰੀ ਦਿਹਾੜੀ ਹੋ ਗਈ ਹੈ। ''ਮੈਂ ਤੈਨੂੰ ਯਾਦ ਹੈ ਜੇ ਫੌਣ ਨੀ ਮਿਲਿਆ, ਕਹਿੰਦੀ ਹਾਂ। ਮੈਨੂੰ ਯਾਦ ਹੈ।
ਫੋਨ ਘੱਟ ਦੇਣਾ ਚਾਹੀਦਾ ਜੀ।
ਹਾਂਜੀ, ਹੁਣ ਬੱਚੇ ਨੀ ਮੰਨਦੇ ਆ ਨਾ ਫੋਨ ਦੇਖਣ ਤੋਂ, ਬੱਚੇ ਕਹਿੰਦੇ ਨਹੀਂ ਅਸੀਂ ਦੇਖਾਂਗੇ, ਥੋੜ੍ਹੀ ਦੇਰ ਦੇਖਾਂਗੇ।
ਹਾਂਜੀ। ਬੱਚੇ ਤਾਂ ਫਿਰ ਕਹਿੰਦੇ ਆ, ਬੱਚੇ ਆ ਨਾ, ਤਾਂ ਕਰਕੇ ਆਪਾਂ ਨੂੰ ਹੀ ਸੋਚਣਾ ਚਾਹੀਦਾ।
ਬਿਲਕੁਲ, ਸਹੀ ਰਹੇ ਆ ਬੱਚੇ ਨੀ ਮੰਨਦੇ ਕੀ ਕੀਤਾ ਜਾਏ, ਬੱਚੇ ਨ ਜਿੰਨਾ ਮਰਜੀ ਸਮਝਾ ਲੋ, ਜੋ ਮਰਜੀ ਕਰਲੋ, ਓ ਕਹਿੰਦੇ ਨਹੀਂ ਮੰਮਾ ਕੁਛ ਨੀ ਹੁੰਦਾ, ਐਸਾ ਕੁਛ ਨੀ ਹੈ, ਸਾਰਾ ਫੇਕ ਹੈਗਾ ਯਾ।
ਹਾਂਜੀ-ਹਾਂਜੀ। ਹੰ
ਹੁੰਦਾ ਕਿ, ਹ ਨਿੱਕੇ-ਨਿੱਕੇ ਬੱਚਿਆਂ ਨੂੰ ਤੁਸੀਂ ਦੇਖ ਹੀ ਰਹੇ ਹੋਗੇ ਕਈਆਂ'ਚ
ਹਾਂਜੀ-ਹਾਂਜੀ, ਅੱਜ ਤਾਂ ਛੋਟੀ ਉਮਰ ਦੇ ਬੱਚਿਆਂ ਦੇ ਐਣਕਾਂ ਲੱਗ ਜਾਂਦੀਆਂ।
ਜੀ, ਬਿਲਕੁਲ-ਬਿਲਕੁਲ ਮਨਦੇ ਫਿਰ ਵੀ ਨਹੀਂ ਹੈਗੇ ਬੱਚੇ।
ਹਾਂਜੀ। ਚਲੋ ਜੀ, ''ਮੈਂ ਬਾਅਦ ਮੇਂ ਕਰਤਾਂ। ਸਾਚੇ ਨਾਮ ਕੀ ਤਿਲੁ ਵਡਿਆਈ।।